ਸਤਿ ਸ਼੍ਰੀ ਅਕਾਲ ਜੀ!
ਹਾਂਜੀ, ਸਤਿ ਸ੍ਰੀ ਅਕਾਲ! ਹੋਰ ਕੀ ਹਾਲ-ਚਾਲ ਐ?
ਬਾਸ ਵਧੀਆ! ਤੁਸੀਂ ਸੁਣਾਓ ਕੀ ਹਾਲ ਚਾਲ?
ਬੱਸ, ਮੈਂ ਵੀ ਠੀਕ ਆਂ! ਤੁਸੀਂ ਕੱਲ ਆਏ ਬਸ, ਕੁਛ ਨੀ, ਬੈਠੀ ਹੋਈ ਸੀ। ਮੈਂ ਕਿਹਾ ਚੱਲ, ਮੈਂ ਪੁੱਛਾਂ ਤੇ ਸਹੀ। ਤੁਸੀਂ ਕੱਲ ਘਰ ਦੇ ਕੋਲੋਂ ਹੋ ਕੇ ਲੰਘ ਗਏ ਓ, ਤੁਸੀਂ ਮਿਲ ਕੇ ਨੀ ਗੇ?
ਬਸ ਮੈਂ ਨਾ ਜਲਦੀ ਚ ਸੀ ਐ ਜਿਹੜੇ ਤੁਹਾਡੇ ਘਰ ਦੇ ਕੋਲ ਮੈਂ ਕੱਪੜੇ ਨੀ ਸਵਾਂਦੀ। ਤੇ ਏਧਰ ਆਈ ਸੀ ਮੈਂ ਬਸ। ਜਲਦੀ-ਜਲਦੀ 'ਚ ਘਰ ਨਾ, ਸਾਡੇ ਘਰ ਨੀ ਮੈਂ ਆਨਾ ਸੀ, ਆਨੀ ਆ ਮੈ ਹਰ ਵਾਰ ਇਸ ਵਾਰ ਰਹਿ ਗਿਆ, ਉਹ ਨਾ ਘਰ ਕੋਈ ਨੀ ਸੀ, ਤਾਲੇ ਮਾਰ ਕੇ ਆਈ ਸੀ ਸੀ। ਮੈਂ ਤੇ ਮੈਨੂੰ, ਓ ਨਾ ਹਾਂ ਤੇ ਮੈ ਨੂੰ ਲੱਗਿਆ ਤੁਸੀਂ ਗੁਰਦੁਆਰੇ ਗਏ ਹੋਗੇ, ਤੁਸੀਂ ਗੁਰਦੁਆਰੇ ਜਾਂਦੇ ਓ ਨਾ ਰੋਜ਼!
ਨਹੀਂ, ਕੱਲ੍ਹ ਤੇ ਮੈਂ ਘਰ ਈ ਹੈਗੀ ਸੀ, ਕੱਲ੍ਹ ਤੇ ਨੀ ਮੈਂ ਗਈ ਹੈਗੀ ਤੁਸੀਂ, ਫੋਨ 'ਤੇ ਕਰਦੇ ਮੈਨੂੰ ਕੱਲ੍ਹ?
ਆਈਆਂ।
ਮੈਨੂੰ ਉਹਨਾਂ ਨੇ ਦੱਸਿਆ ਜੇ, ਓ ਜਿੱਥੇ ਤੁਸੀਂ ਆਏ ਸੀ ਨਾ, ਉਹਨਾਂ ਨੇ ਕਹਿੰਦੇ, ਓ ਮੈਨੂੰ ਲੱਗ ਤੇ ਉ ਹੀ ਰਹੇ ਸੀ, ਉਹ ਮੇਰੇ ਸਹੇਲੀ ਹੈਗੀ ਹੈ ਨਾ! ਥੇ ਰਹਿੰਦੀ, ਉਹਨਾਂ ਦੇ ਘਰ ਦੇ ਕੋਲ ਈ, ਤੇ ਉਹ ਕਹਿੰਦੀ ਫੋਨ, ਓਦਾ ਕੱਲ੍ਹ ਮੈਂ ਫੋਨ ਕੀਤਾ ਨਾ ਓਨੂੰ, ਕਹਿੰਦੀ ਮੈਨੂੰ ਲੱਗ ਰਿਆ ਉਹ ਆਏ ਸਨ ਇੱਥੇ, ਤੇ ਮੈਂ ਕਿਆ, ਅੱਛਾ, ਨਹੀਂ, ਉਹ ਨੀ ਹੋਣਗੇ! ਕਹਿੰਦੀ, ਨਈ, ਓਇ ਹੈਗੇ ਸਨ! ਤੇ ਮੈਂ ਕਿਆ, ਫੇਰ ਪਤਾ ਨੀ ਮੈਨੂੰ ਮਿਲਣ ਕਿਉਂ ਨੀ ਆਏ?
ਅੱਛਾ, ਹ, ਨਾ-ਨਾ ਮੈਂ ਹੋ ਕੇ ਜਾਣੀ ਆਂ ਹਰ ਵਾਰ, ਤੁਹਾਨੂੰ ਪਤਾ ਈ ਏ, ਕੱਲ੍ਹ ਮੈਂ ਨਾ ਜਲਦੀ 'ਚ ਸੀ! ਮੈਂ ਨਾ ਘਰ ਤਾਲੇ ਮਾਰ ਕੇ ਆਈ ਦੀ ਸੀ, ਘਰ ਕੋਈ ਵੀ ਨੀ ਸੀ! ਹਾਂ, ਬੱਚੇ ਕ੍ਰਿੱਕੇਟ ਵਗੈਰਾ ਖੇਲਣ ਚਲੇ ਜਾਂਦੇ ਨੇ, ਤੇ ਹਾਂ ਤੇ, ਘਰ ਕੋਈ ਵੀ ਨੀ ਸੀ, ਤਾਲਾ ਮਾਰ ਕੇ ਆਈ ਸੀ ਮੈਂ!
ਅੱਛਾ।
ਹਾਂ ਹਾਂਜੀ, ਅਗਲੇ ਵਾਰ ਆਵਾਂਗੀ ਨਾ, ਹਾ ਹਾ! ਫੇਰ ਆਵਾਂਗੀ।
ਮੈਂ ਇਹੀ ਸੋਚ ਰੀ, ਨਾਰਾਜ਼ ਤੇ ਨੀ ਹੈਗੇ ਮੇਰੇ ਤੋਂ? ਤੋਂ ਮੈਂ ਐਈ ਸੋਚਦੀ, ਮੈਂ ਕਿਆ, ਕੋਈ ਨਾਰਾਜ਼ ਜਗੀ ਤੇ ਹੋ ਗਈ ਯਾਂ ਤੇ ਮੇਰੇ ਨਾਲ।
ਨਈਂ-ਨਈਂ, ਕੋਈ ਨਾਰਾਜ਼ਗੀ ਨੀ ਹੈਗੀ ਐਵੇਂ ਦੀ ਤੇ। ਮੈਂ ਵੀ ਸਗੋਂ ਸੋਚਦੀ ਪਈ ਸੀ, ਮੇਰਾ ਵੀ ਮਨ ਹੈਗਾ ਸੀ ਆ ਵਾਂ ਫੇਰ ਹੋਰ ਨੀ ਪਾਇਆ। ਹਾਂ, ਆਵਾਂਗੇ ਹੁਣ ਬਾਰਾਂ--ਹਾਂ, ਕੱਪੜੇ ਦੇਣ ਆਈ ਆਂ, ਹੁਣ ਲੈਣ ਆਵਾਂਗੀ ਨਾ, ਹਫ਼ਤੇ ਤੱਕ ਤੇ ਆਵਾਂਗੀ!
ਹਾਂ, ਹੁਣ ਐਵੇਂ ਚਲੇ ਗਏ ਨਾ ਮੈਨੂੰ ਮਿਲੇ ਬਗੈਰ, ਤੇ ਫੇਰ ਮੇਰੀ
ਅਹ ਹਾਂ, ਅਹ ਹਾਂ, ਹਾਂ! ਹੋਰ ਕੀ ਕਰਦੇ ਪਏ ਸੀ?
ਬਸ ਕੁਛ ਨੀ ਹੁਣ ਬਸ ਬੈਠੀ ਸੀ ਤੇਆਰੀ ਹੁਣ ਸਵੇਰੇ ਜਾਣੈ ਗੁਰਦੁਆਰੇ ਓ ਸੂਟ ਸੂਟ ਇਨ ਇਨਕੰਪਲੀਟ ਸੀ ਇੱਕ, ਬੇਟੀ ਨੇ ਪਾਣੈ ਸਵੇਰੇ
ਅੱਛਾ-ਅੱਛਾ।
ਓਦੀ ਤਰਪਾਈ ਥੋੜੀ ਜੀ ਰੈ ਗਈ ਸੀ ਗਲੇ ਦੀ ਮੈਂ, ਮੈਂ ਕੇਆ ਸਵੇਰੇ ਪਾ ਜਾਣੈ ਚੱਲ ਮੈਂ, ਕੰਪਲੀਟ ਕਰਕੇ ਰੱਖ ਦਾਂ। ਓਹੀ ਕਰਦੀ ਪੀਸੀ ਬਸ ਹੁਣ ਸੋਣ ਈ ਲੱਗੀਆਂ ਹੋ ਗਈ ਏ ਹੂਂ।
ਅੱਛਾ, ਤੇ
ਮੈਂ ਕਵਾਂ ਤੇ ਸਈ ਮੈਨੂੰ ਮਿਲ ਕੇ ਨੀ ਗਏ, ਪੁੱਛਾਂ ਤੇ ਸਈ ਨਰਾਜ਼ ਤੇ ਨੀ ਹੈਗੇ ਕਦੀ ਮੇਰੇ ਤੋਂ
ਨਾ ਤੇ ਤੁਸੀਂ ਸੋਣ ਬੜੀ ਜਲਦੀ ਲੱਗੇ ਓ, ਮੈਂ ਤੇ ਹਜੇ ਸਿਰ ਧੋ ਕੇ ਆਈ ਆਂ।
ਕਿਉਂ ਸਿਰ ਹੁਣ ਧੋਤੈ ਤੁਸੀਂ?
ਹਾਂ ਮੈਂ ਰਾਤੀ ਧੋਣੀ ਆਂ ਜ਼ਿਆਦਾਤਰ ਮੈਂ ਸੇਰ ਤੇ ਤੁਸੀਂ ਜਆਦਾ ਈ ਜਲਦੀ ਨੀ ਸੌਣ ਲੱਗੇ।
ਨਈ-ਨਈ ਅਸੀਂ ਤੇ ਇਸ ਟੈਮ ਸੋ ਜਾਂਣੇ ਆਂ। ਤੇ ਸਵੇਰੇ ਜੇ ਜਿੰਨੀ ਦੇਰ ਨਾਲ ਸੋਵਾਂਗੇ, ਨਾ ਫੇਰ ਸਵੇਰੇ ਉਨੀ ਲੇਟ ਹੋ ਜਾਂਦਾ ਸਵੇਰੇ ਸਾਰਾ ਰੋਟ
ਹਾਂ ਓਹ ਤੇ ਹੈ ਈ ਏ ਹਾਂ, ਮੇਰਾ ਨਾ ਸਿਰ ਬਹੋਤ ਗੰਦਾ ਹੋਏਆ ਦਾ ਸੀ। ਜਾਂਣੀ ਆਂ ਨਾ ਮੈਂ ਰੋਜ਼, ਹਾਂ। ਤੇ ਹਾਂ ਮੇਰਾ ਸਿਰ ਗੰਦਾ ਹੋ ਰੱਖਿਆ ਸੀ ਬਹੋਤ, ਤੇ ਰਾਤ ਤੀ ਟਾਇਮ ਮਿਲਦਾ ਸਾਰੇ ਕੰਮਾਂ ਤੋਂ ਫਰੀ ਹੋ ਕੇ, ਫੇਰ ਨਾ ਸਾਡਾ ਨਾ ਘਾ ਘਾਲ ਬਣਦਾ ਪੇਆ ਤੇ ਨਾ, ਬਹੁਤ ਮਿੱਟੀ ਆਂਦੀ ਆ ਹਾਂ ਤੁਆਨੂੰ ਪਤਾ ਈ ਐ ਸਾਡਾ ਉੱਪਰ ਬੰਨਦਾ ਪੇਆ ਘਰ, ਤੇ ਹਾਂ ਸਾਰੀ ਪੂਰਾ ਘਰ ਮਿੱਟੀ-ਮਿੱਟੀ ਹੋ ਰੱਖ ਰੱਖਿਆ ਤੇ ਨਾ ਬਹੁਤ ਗੰਦ ਪੈ ਜਾਂਦੈ, ਤੇ ਫੇਰ ਨਾ ਇੱਕ ਇੱਕੋ ਵਾਰੀ ਹਾਂ, ਤੇ ਇੱਕੋ ਵਾਰੀ ਸਾਰਾ ਘਰ ਨਾ ਸਾਫ਼ ਸੂਫ਼ ਕਰਕੇ ਫੇਰ ਮੈਂ ਨ੍ਹਾਣ ਜਾਂਣੀ ਆਂ ਅੱਜ ਸਿਰ ਗੰਦਾ ਸੀ, ਤੇ ਸਿਰ ਵੀ ਧੋ ਲੇਆ ਮੈਂ।
ਅੱਛਾ ਹਾਂ ਇਹ ਤੇ ਹੈ ਫੇਰ ਨੀਂਦ ਨੀ ਆਂਦੀ, ਮਿੱਟੀ-ਮਿੱਟੀ ਹੋਏ ਨਾ, ਸਰੀਰ ਉੱਤੇ ਤੇ ਫੇਰ ਨੀਂਦ ਨੀ ਅੱਛੀ ਆਂਦੀ।
ਹਾਂ, ਤੇ ਮੇਰੇ ਤੇ ਵਾਲ ਵੀ ਬੜੇ ਝੜਦੇ ਪਏ ਨੇ।
ਅੱਛਾ ਹਾਂ, ਵਾਲ ਤੇ ਪਤਾ ਨੀ ਕੀ ਲ ਗੱਲ ਏ, ਪਾਣੀ ਨੀ ਆ ਸਈ ਹੈਗਾ, ਤੁਹਾਡਾ ਜਾਂ ਪਾਣੀ ਦਾ ਵੀ ਚੱਕਰ ਹੁੰਦਾ ਨਾ।
ਹਾਂ-ਹਾਂ ਹੋ ਸਕਦੈ।
ਤੁਆਡਾ ਕੇਹੜਾ ਪਾਣੀ ਆਂਦੈ ਸਰਕਾਰੀ। ਪਾਣੀ ਆਂਦੈ ਯਾ ਤੁਸੀਂ ਅਹ ਅੱਛਾ ਤਾਂ ਹੀ
ਸਮਰਸੀਬਲ ਦਾ ਪਾਣੀ ਏ।
ਹਾਂ, ਓ ਤਾਂ ਈ ਫੇਰ ਨਾ ਓਹ ਪਾਣੀ ਬਾਰਾ ਹੋ ਜਾਂਦੈ ਨਾ ਸਮਰਸੀਬਲ ਦਾ ਪਾਣੀ ਵੀ ਭਾਰਾ ਹੋ ਜਾਂਦੈ, ਓ ਹੋ ਸਕਦੈ ਓ ਤੁਹਾਡੇ ਨਾ ਬਾਲਾਂ ਨੂੰ ਸੂਟ ਟ ਨੀ ਕਰਦਾ ਪਾਣੀ, ਤੁਸੀਂ ਯਾ ਤੇ ਨਾ ਤੁਸੀਂ ਯਾ ਤੇ ਫਿਲਟਰ ਆਲੇ ਪਾਣੀ ਨਾਲ ਸਿਰ ਧੋਇਆ ਕਰੋ।
ਅੱਛਾ।
ਹਾਂ ਕਿਉਂਕਿ ਪਾਣੀ ਦਾ ਵੀ ਬੜਾ ਫ਼ਰਕ ਪੈਂਦਾ ਏ, ਸ਼ੈਂਪੂਆਂ ਦਾ ਤੇ ਪੈਂਦਾ ਈ ਏ।
ਤੋਂ ਹਾਂ, ਮੈਂ ਤੇ ਹੁਣ ਸ਼ੈਮ ੳਵੀ ਮੈਂ ਤੇ ਸ਼ੈਂਪੂ ਵੀ ਬੜੇ ਲਾ-ਲਾ ਕੇ ਵੇਖ ਲੇ ਨੇ ਅਲੱਗ-ਅਲੱਗ
ਸ਼ੈਂਪੂ ਜਿਹੜਾ ਮਰਜੀ ਤੁਸੀਂ ਲੈਲੋ ਕੈਮੀਕਲ ਜਰੂਰ ਮਿਲੇਗਾ, ਤੁਹਾਨੂੰ। ਸ਼ੈਂਪੂ ਚ ਜਾਂ ਤੇ ਮੈਡੀਕੇਟਡ ਵਾਲਾ ਲੋ। ਮੈਡੀਕੇਟਿਡ ਵੀ ਆਣ ਲੱਗ ਗਏ ਨੇ, ਹੁਣ ਅੱਜ-ਕੱਲ੍ਹ ਵੈਸੇ ਸ਼ੈਂਪੂ।
ਆਦੇ ਨੇ ਹਾਂਜੀ। ਤੇ ਮੈਂ ਸੋਚ ਰਹੀ ਸੀ ਕੋਈ ਤੇਲ ਵਗੈਰਾ ਕੋਈ ਦੱਸਦੇ ਨਾ ਕਿ, ਕਿਵੇਂ ਬਣਦਾ ਕੋਈ ਤੇਲ-ਤੇਲ ਵੀ ਵਧੀਆ ਹੁੰਦੇ ਆ, ਘਰ ਬਣ ਜਾਂਦੇ ਨੇ।
ਏ ਹਾਂ ਤੇਲ ਤੇ, ਤੇਲ ਤੇ ਤੁਸੀਂ ਜੈਤੂਨ ਦਾ ਤੇਲ ਨਾ ਜੇਹੜਾ ਉ ਵੀ ਬੜਾ ਅੱਛਾ ਹੁੰਦਾ, ਬਾਲਾਂ ਵਾਸਤੇ। ਸਭ ਤੋਂ ਬੈਸਟ। ਗਰਮ ਤੇ ਹੁੰਦਾ ਏ, ਪਰ ਤੁਸੀਂ ਕੁਆਂਟਿਟ ਟੀ ਥੋੜ੍ਹੀ ਰੱਖੋ ਨਾ, ਮਿਕਸ ਕਰਲੋ ਉਹਨੂੰ ਗੋਲੇ ਦੇ
ਗੋਲੇ ਦੇ ਤੇਲ ਚ, ਹਾ ਕੋਈ ਵੀ ਤੇਲ ਮਿਕਸ ਕਰ ਲੋ।
ਹਾਫ-ਹਾਫ ਤੁਸੀਂ ਕੁਆਂਟਿਟੀ ਲੈ ਲਓ ਤੁ ਤੁਸੀਂ ਬਿਲਕੁਲ ਨਾ-ਨਾ ਲਗਾਓ ਡਰੈਕਟ ਟ ਤੁਸੀਂ ਗੋਲੇ ਦੇ ਗਰਮੀ ਜਿਆਦਾ ਐਨਾ ਤੇ ਫੇਰ ਤੁਸੀਂ ਗੋਲੇ ਦੇ ਤੇਲ ਚ ਵੀ ਮਿਕਸ-
ਹਾਂ, ਹੂੰ ਤੇ ਮੈਂ ਨਾ ਹੁਣ ਉ ਸੋਚ ਸੋਚਦੀ ਪਈ ਸੀ ਕਿ ਉ ਦੂਜਾ ਵਾਲਾ ਤੇਲ ਬਣਾਵਾਂ ਉ ਜੇ ਹੜਾ ਹੁੰਦਾ ਨੀ ਕੋਕੋਨਟ ਓਇਲ ਵਿੱਚ ਆਵਲੇ ਉਵਲੇ ਪਾ
ਹਾਂ-ਹਾਂ, ਉ ਵੀ ਹੋ ਜਾਂਦਾ ਹਾਂ-ਹਾਂ ਉ ਵੀ ਵਧੀਆ ਤੇਲ ਉ
ਮੇਥੀ ਦਾਣਾ, ਐਲੋਵੀਰਾ ਪਾ ਕੇ। ਹਾਂ, ਐ ਸਬ ਪਾਕੇ ਨਾ ਏਦਾ ਤੇਲ ਬਣਾਵਾਂਗੀ ਸੋਚਦੀ ਪਈ ਆ।
ਤੁਸੀਂ ਵੀ ਪਿਆਜ ਪਾਲੋ ਵਿੱਚ ਪਿਆਜ ਵੀ ਪੈ ਜਾਂਦੇ ਨੇ, ਪਿਆਜ ਦਾ ਵੀ ਤੇਲ ਬੜਾ ਵਧੀਆ ਬਣ ਜਾਂਦਾ ਐ। ਤੁਸੀਂ ਨਾ ਤੁਹਾਡੇ ਵਾਲ ਝੜਦੇ ਨੇ ਨਾ ਤੁਸੀਂ ਇੰਝ ਕਰੋ ਤੁਸੀਂ ਨਾ ਇੱਕ ਪਿਆਜ ਲਵੋ। ਉਨੂੰ ਨਾ ਤੁਸੀਂ ਵਾਸ਼ ਕਰਕੇ ਨਾ, ਅੱਛੀ ਤਰ੍ਹਾਂ ਛਿਲਕਾ ਉਤਾਰ ਕੇ ਵਾਸ਼ ਕਰਲੋ ਉਨੂੰ ਵਾਸ਼ ਕਰਕੇ ਨਾ ਉਨੂੰ ਨਾ ਮੂਲੀ ਕੁੂਤਰੇ ਨਾਲ ਅ ਕੱਦੂ ਕਸ ਕਰਲੋ।
ਹਾਂ।
ਫੇਰ ਉਹ ਉਹਨੂੰ ਨਾ ਚਾਹ ਪੂਨੀ ਚ ਪਾ ਕੇ ਨਾ ਛਾਣ ਲੋ। ਦਬਾ ਕੇ ਜਿਵੇਂ ਅਸੀਂ ਮੂਲੀਆਂ ਦਾ ਰਸ, ਹਾਂ ਜਿਵੇਂ ਅਸੀਂ ਮੂਲੀਆਂ ਦਾ ਨੀ ਰਸ ਨਿਕਾਲਦੇ। ਨਿਚੋੜ ਕੇ ਤੁਸੀਂ ਉਵੇਂ ਉ ਪਿਆਜ ਦਾ ਰਸ ਨਿਚੋੜ ਲਓ ਫੇਰ ਉਹਦੇ ਵਿੱਚ ਤੁਸੀਂ ਦੋ-ਤਿੰਨ ਬੂੰਦਾਂ ਜੈਤੂਨ ਦੇ ਤੇਲ ਦੀਆਂ ਪਾਲੋ, ਤੇ ਦੋ-ਤਿੰਨ ਬੂੰਦਾ ਕੋਕ ਗੋਲੇ ਦੇ ਤੇਲ ਦੀ ਪਾ ਲੋ। ਉ ਤੁਸੀਂ ਨਾ ਸੋਣ ਲੱਗੇ ਆਪਣੇ ਵਾਲਾਂ ਦੇ ਸਕਲਪ ਤੇ ਜਾਂ ਅਹ ਵਾਲਾਂ ਦੀ ਜੜ੍ਹਾਂ ਚ ਉ ਤੁਸੀਂ ਮਸਾਜ ਕਰੋ।
ਤੇਲ ਲਾ ਕੇ ਤੇ ਲਾ ਕੇ ਸੋ ਜਾਵਾਂ ਜਾਂ ਫਿਰ ਵਾਸ਼ ਕਰਨਾ ਸਿਰ?
ਨਹੀਂ ਸੋ ਜਾਓ- ਸੋ ਜਾਓ, ਸਵੇਰੇ ਉੱਠ ਕੇ ਵਾਸ਼ ਕਰੋ ਪਾਣੀ
ਅੱਛਾ-ਅੱਛਾ, ਸਮੈਲ ਨੀ ਆਏਗੀ ਫੇਰ ਇਹਦੀ ਅਨੀਅਨ ਦੀ।
ਅਮੀਅਨ ਦੀ ਸਮੈਲ ਆ, ਆਂਦੀ ਏ ਪਰ ਐਨੀ ਨੀ ਆਏਗੀ ਕਿਉਂਕਿ ਇੱਕ ਪਿਆਜ ਦਾ- ਕਿੰਨਾ ਕ ਨਿਕਲ ਜਾਏਗਾ ਤੁਹਾਨੂੰ ਤੁਸੀਂ ਦੇਖੋ, ਕਿੰਨਾ ਕ ਜੂਸ ਨਿਕਲੇਗਾ ਇੱਕ- ਪਿਆਜ਼ ਦਾ, ਥੋੜੀ ਜਿਹੀ ਬੂੰਦਾਂ ਹੀ ਤੇ ਨਿਕਲੇਗੀ। ਤੇ ਫੇਰ ਅਸੀਂ, ਹਾਂ- ਤੇ ਉਹ, ਆਇਲ ਵੀ ਮਿਕਸ ਕਰਨਾ ਹੈ। ਅਗਰ ਤੁਹਾਨੂੰ ਜ਼ਿਆਦਾ ਹੀ ਵਹਿਮ ਆਂਦਾ ਕਿ ਸਮੈਲ ਆਏਗੀ, ਤੇ ਤੁਸੀਂ ਦਿਨੇ ਦੋ ਘੰਟ- ਇਹ ਸਿਰ ਧੋਣ ਤੋਂ, ਦੋ ਘੰਟੇ ਪਹਿਲੇ ਲਗਾ ਲਓ, ਦੋ ਘੰਟੇ ਲਗਾ ਕੇ ਛੋੜ ਦੋ।
ਹਾਂ ਐਹ ਵੀ ਹੈ। ਤੁਸੀਂ ਯੂਸ ਕੀਤਾ ਹੋਇਆ ਵੇਖੀਏ?
ਹਾਂ, ਮੈਂ, ਮੈਂ ਤੇ ਐਨਾ ਯੂਜ ਕਰਦੀ ਆਂ। ਮੇਰੇ ਤੇ ਇੰਨੀ ਗਰੋਥ ਹੋ ਗਈ ਏ ਮੇਰ- ਤੇ ਨਾ, ਅੱਗੇ ਵਾਲ ਨਾ ਸਾਰੇ ਝੜ ਗਏ ਸੀ ਟੁੱਟ, ਟੁੱਟ ਕੇ ਨਾ- ਬਿਲਕੁਲ਼ ਛੋਟੇ -ਛੋਟੇ, ਛੋਟ- ਛੋਟੇ- ਛੋਟੇ ਹੋ ਗਏ ਸੀ ਉਹ, ਬਿਲਕੁਲ ਹੀ ਗੰਜੀ ਵੀ ਹੋ ਗਈ ਸੀ ਮੈਂ ਐ ਲੇਕਿਨ ਹਾਂ ਐਥੇ ਸਾਈਡਾਂ ਤੋਂ- ਉਹ ਮੈਂ, ਜਦੋਂ ਦਾ ਰਸ ਲਗਾਉਣਾ ਸ਼ੁਰੂ ਕੀਤਾ ਨਾ- ਮੇਰੀ ਤੇ ਨਵੀਂ- ਨਵੀਂ ਗਰੋਥ ਆ ਗਈ ਏ, ਛੋਟੇ- ਛੋਟੇ ਵਾਲ ਆ ਗਏ ਨੇ ਮੇਰੇ।
ਹਮ-ਹਮ। ਲਗਾਵਾਂਗੀ ਫਿਰ ਮੈਂ ਵੀ ਐ।
ਹਾਂ, ਪਿਆਜ ਦਾ ਰਸ ਬੋਤ ਬਹੁਤ ਅੱਛਾ ਹੈ, ਮੈਨੂੰ ਤੇ ਬਹੁਤ ਫੈਦਾ ਹੋਇਆ ਇਹਦੇ ਨਾਲ।
ਅੱਛਾ, ਚਲੋ ਵਧੀਆ ਤੇ ਤੁਸੀ ਮੈਨੂੰ ਵਧੀਆ ਦਸਿਆ ਮੈ ਲਗਾ ਕੇ ਵੇਖ
ਹਾਂ, ਬੜੀ ਗਰੋਥ ਅੱਛੀ ਹੋ ਜਾਏਗੀ, ਵਾਲਾਂ ਦੀ ਜਿਥੇ ਲੋਸ ਹੋਇਆ। ਨਾ ਬਾਲਾਂ ਦਾ, ਉਥੇ ਵੀ ਨਵੇ ਬਾਲ ਆ ਜਾਦੇ ਨੇ ਛੋ, ਬਾਲ ਨਵੇ ਉਗ ਆਏੰਗੇ ਬਾਲ।
ਹਾਂ ਵੇਖਿਆ ਸੀ ਮੈ ਵੀ ਰੀਲਸ ਵਿੱਚ ਹੀ ਵੇਖਿਆ ਸੀ ਇਹੀ ਕਿ ਅਨਿਯਨ। ਅੱਛਾ ਹੁੰਦਾ, ਪਰ ਮੈ ਕਦੀ ਟਰਾਈ ਨੀ ਕੀਤਾ ਹੁਣ ਕਰਕੇ ਵੇਖਾਂਗੀ।
ਅਨਿਯਨ ਦੇ ਸ਼ੈਮਪ ਉਹ ਵੀ ਆਣ ਲੱਗ ਗਏ ਨੇ ਅਨ
ਪਰ ਬੜਾ ਆਲਸ ਆਂਦਾ ਬੜਾ ਐਹ ਸਭ ਨਾਲ ਲਗਾਉਦੇ ਕਰਦੇ। ਗਰਮੀ ਦਾ ਟੈਮ ਵੈਸੇ ਹੈ, ਆਲਸ ਆਂਦਾ।
ਹਾਂ ਉਹ ਤੇ ਹੈ ਹੀ ਲਗਾ ਦੇਖੋ ਹੁਣ ਅਗਰ ਅਸੀ ਕੇਅਰ ਕਰਾਂਗੇ ਤੇ ਤਾਂ ਹੀ। ਟਾਈਮ ਤੇ ਦੇਣਾ ਪਏਗਾ ਹੀ ਨਾ। ਥੋੜਾ, ਹੁਣ ਤੇ ਬਸ ਹੀ ਅਰ। ਅਸੀ ਕਹੀਏ ਵਾਲ ਵੀ ਅੱਛੇ ਹੋ ਜਾਨ, ਔਰ ਅਸੀ ਕੇਅਰ ਵੀ ਨਾ ਕਰੀਏ। ਤੇ ਉਹ ਵੀ ਨੀ ਨਾ ਹੋ ਸਕਦਾ ਫੇਰ ਕੁਛ ਤੇ ਮਤਲਬ ਟਾਈਮ ਦੇਣਾ ਹੀ ਪਏਗਾ ਨਾ ਥੋੜਾ ਜਿਹਾ ਤੇ ਅੱਛੇ ਬਾਲ ਚਾਹੀਦੇ ਨੇ ਤੇ।
ਨਾ ਆਵਾਂਗੀ ਫਿਰ ਤੁਹਾਡੇ ਘਰ ਆਵਾਂਗੀ ਮੈ ਨਾ ਹੁਣ ਹਫ਼ਤੇ ਬਾਅਦ ਹੀ ਆਵਾਂਗੀ ਹੈਨਾ, ਹਾਂ। ਹਾਂਜੀ ਬਿਲਕੁਲ ਹੋ ਕੇ ਜਾਵਾਂਗੀ ਮੈਮ, ਤੁਸੀ ਵੀ ਆਣਾ।
ਹਾਂ- ਹਾਂ ਮੈ ਤੇ ਆਉੰਦੀ ਰਹਿੰਦੀ ਆਂ।
ਹਾਂ, ਚਲੋ ਠੀਕ ਹੈ, ਸਸ੍ਰੀ ਅਕਾਲ।
ਸਸ੍ਰੀ ਅਕਾਲ।